ਸਤਿ ਸ਼੍ਰੀ ਅਕਾਲ ਜੀ ਕੀ ਹਾਲ? ਮੈਂ ਵਧੀਆ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਹੈ।
ਬਸ ਮੈਂ ਵੀ ਵਧੀਆ ਬਸ ਤੁਹਾਡਾ ਵੇਟ ਹੋ ਰਿਹਾ ਸੀ ਤੁਸੀਂ ਕਿੰਨੇ ਟਾਈਮ ਹੋ ਗਿਆ। ਕੋਲ ਹੀ ਨਹੀ ਕਰਦੇ।
ਬਸ ਟਾਈਮ ਹੀ ਨਹੀ ਮਿਲਦਾ। ਤੁਹਾਨੂੰ ਪਤਾ ਛੁੱਟੀਆਂ ਪਈਆਂ ਹੋਈਆਂ ਨੇ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ। ਬਸ ਐਵੀ ਟਾਈਮ ਨਿਕਲ ਜਾਂਦਾ ਹੋਰ ਹੋਰ ਕੀ
ਹਾਂ ਛੁੱਟੀਆਂ ਤੇ ਸਭ ਦੀ ਪਈਆਂ ਦੀਆਂ ਨੇ ਅੱਜ ਕੱਲ੍ਹ ਸਾਰੇ ਇੱਧਰ ਉੱਧਰ ਘੁੰਮਦੇ ਪਏ ਨੇ। ਤੇ ਮੈਂ ਕਿਹਾ ਤੁਸੀਂ ਨਾਹੀ ਗਏ ਕਿਤੇ ਘੁੰਮਣ
ਕਿੱਥੇ ਜਾਣਾ ਬਸ ਗਏ ਸੀਗੇ ਮੇਰੇ ਬੇਟੇ ਦੇ ਆਪਣੇ ਪੇਕੇੇ ਗਈ ਸੀਗੀ।
ਅੱਛਾ ਅੱਛਾ ਇਹ ਤੁਹਾਡੀ ਆਵਾਜ਼ ਨਾ ਵਿੱਚੋਂ ਕੱਟਦੀ ਪਈ ਹੈ।
ਤੇ ਬਸ ਆ ਰਹੀ ਤੁਹਾਨੂੰ ਮੇਰੀ ਆਵਾਜ਼ ਹੁਣ।
ਹਾਂਜੀ ਹਾਂਜੀ। ਹਾਂਜੀ ਬੋਲੋ
ਹਾਂਜੀ ਹਾਂਜੀ ਮੈਂ ਕਿਹਾ ਗਏ ਸੀਗੇ ਪੇਕੇ ਗਈ ਸੀ ਮੈਂ ਆਪਣੇ ਲਾ ਆਈ ਦਸ ਬਾਰਾਂ ਦਿਨ ਹੋਰ। ਤੁਸੀਂ ਦੱਸੋ ਤੁਸੀਂ ਨੀ ਗਏ ਕਿਤੇ ਤੁਹਾਡੇ।
ਮੈਂ ਵੀ ਆਈ ਦੀ ਹਾਂ ਉਹੀ ਕਹਿ ਰਹੀ ਹਾਂ ਛੁੱਟੀਆਂ ਚ ਸਾਰੇ ਇੱਧਰ ਉੱਧਰ ਘੁੰਮਦੇ ਪਏ ਨੇ ਕੋਈ। ਪੇਕੇ ਜਾ ਰਿਹਾ ਹੈ ਕੋਈ ਕਿਤੇ ਹਿਲ ਸਟੇਸ਼ਨ। ਤੇ ਜਾ ਰਿਹਾ ਉਹਨਾਂ ਨੂੰ ਦੇਖ ਦੇਖ ਕੇ ਚਲੋ ਸਾਡਾ ਵੀ ਦਿਲ ਕਰ ਰਿਹਾ ਕਿ ਹਾਂ ਬਈ ਅਸੀਂ ਵੀ ਕਿੱਧਰੇ ਜਾਈਏ। ਫੇਰ ਹਲੇੇ ਹਿਲ ਹਾਲੇ ਹਲ ਸਟੇਸ਼ਨ ਦਾ ਤੇ। ਸਾਡਾ ਪਲੈਨ ਨੀ ਹੈ ਸੀ ਫੇਰ ਮੈਂ ਵੀ ਆਪਣੇ ਮਾਇਕੇ ਹੀ ਆ ਗਈ ਹਾਂ।
ਅ ਅ ਠੀਕ ਹੈ ਨਹੀਂ ਗਰਮੀ ਵੀ ਤਾਂ ਹੋਈ ਦੀ ਹੈ ਨਾ ਇਨੀ ਗਰਮੀ ਗਰਮੀ 'ਚ ਬੰਦਾ ਜਾਵੇ ਵੀ ਕਿੱਥੇ।
ਹਾਂ ਹਾਂ ਤੇ ਤੁਸੀਂ ਗਏ ਸੀ ਕਿਧਰੇ ਵਿੱਚ ਹਾਂ ਹਾਂ ਬੋਲੋ।
ਤੇ ਮੈਰਿਜ ਸੀਗੀ ਕਿੱਦਾਂ ਦੀ ਰਹੀ ਕੀਦੀ ਸੀਗੀ ਕਜ਼ਨ ਸੀ ਕੀ।
ਹਾਂਜੀ ਹਾਂਜੀ ਮੇਰੀ ਕਜ਼ਨ ਦੀ ਮੈਰਿਜ ਸੀਗਾ। ਤੇ ਬਹੁਤ ਵਧੀਆ ਹੋਏ ਬਹੁਤ ਇੰਜੋਏ ਕੀਤਾ ਸ਼ੁਕਰ ਐ ਗਰਮੀ ਤੋਂ। ਪਹਿਲੇ ਸੀ ਹੋ ਗਏ ਦੋ ਮਹੀਨੇ ਹਾਂਜੀ।
ਬਸ ਪੁੱਛਣਾ ਹੀ ਨਹੀਂ ਹੋਇਆ ਤੁਹਾਨੂੰ ਬਸ ਉਹੀ ਕਹਿ ਰਹੀ ਕਿ ਗੱਲ ਹੀ ਨਹੀਂ ਹੋ ਪਾਉਂਦੀ।
ਉਹੀ ਮਹਿੰਗਾ ਬੜੇ। ਬੜਾ ਟਾਈਮ ਹੋ ਗਿਆ ਤੁਹਾਡੇ ਨਾਲ ਗੱਲ ਕਰਦੇ ਹੋਏ ਜਦੋਂ ਅਸੀਂ ਇਕੱਠੇ ਹੁੰਦੇ ਸੀਗਾ ਕੰਮ। ਤੇ ਅਹ ਇਕੱਠੇ ਕਰਦੇ ਸੀਗਾ ਤਾਂ ਤੇ ਸਾਡੀ ਚਲੋ ਗੱਲ ਹੁੰਦੀ ਰਹਿੰਦੀ ਸੀ। ਤੇ ਰੋਜ਼ ਫੋਨ ਹੁੰਦੇ ਸੀਗਾ
ਅੱਛ, ਅੱਛਾ -ਅੱਛਾ, ਅੱਛਾ
ਹਾਂ, ਤੇ
ਕਿਵੇਂ ਦਾ ਰਿਹਾ ਉੱਥੇ ਕੀ ਕੀ ਡਰੈਸਿਸ ਵਗੈਰਾ ਕਿਹੜੀਆਂ ਵੇਅਰ ਕੀਤੀਆਂ।
ਹਾਂ ਵਿਆਹ ਤੇ ਬੜਾ ਵਧੀਆ ਗਿਆ, ਬਸ ਤੁਹਾਨੂੰ ਪਤਾ ਹੀ ਅੱਜ -ਕੱਲ। ਥੀਮ ਦਾ ਫੈਸ਼ਨ ਫੈਸ਼ਨ ਹੈਗਾ ਫੰਕਸ਼ਨਸ। ਤੇ ਹਰ ਇੱਕ ਫੰਕਸ਼ਨ ਤੇ ਥੀਮ ਡਿਸਾਈਡ ਕੀਤੀ। ਤੇ ਜ ਸੀਗਾ ਉਹਦੇ ਅਕੋਰਡਿੰਗ ਅਸੀਂ ਕੋ ਕਲਰ ਚੂਜ ਕੀਤੇ ਹੋਏ ਸੀ ‌। ਫੇਰ ਉਹਦੇ ਅਕੋਰਡਿੰਗ ਹੀ ਅਸੀਂ ਫਿਰ ਡਰੈਸਿਸ ਸਟਿਚਿੰਗ ਕਰਵਾਈਆਂ ਕੁਛ। ਕੁਛ ਰੇਡੀਮੇਡ ਲੈ ਲਿੱਤਾ ਮੈਟੀਰੀਅਲ। ਤੇ ਬਸ ਏਦਾਂ ਸਾਰਾ ਵਿਆਹ ਨਿਕਲ ਗਿਆ ਹੁਣ। ਅ ਦੇਖੋ ਤੁਹਾਨੂੰ ਪਤਾ ਹੀ ਅੱਜ- ਕੱਲ ਫੈਸ਼ਨ ਹੈਗਾ, ਫੈਸ਼ਨ ਦੇ ਉੱਤੇ। ਦੁਨੀਆਂ, ਕਿ ਨਹੀਂ।
ਘਰੇ ਸਭ ਕੁਛ ਚਲਦਾ ਹੋਰ ਕੀ ਚੱਲ ਰਿਹਾ ਟ੍ਰੈਂਡਿੰਗ ਹੈਗਾ। ਕੁਝ ਰੱਖ ਲੈਂਦੇ ਨੇ ਉਸ ਉਸ ਤੋਂ ਬਾਅਦ ਹਲਦੀ, ਮਹਿੰਦੀ, ਫੇਰ ਡੀ ਜੇ ਨਾਈਟ।
ਹਾਂਜੀ- ਹਾਂਜੀ। ਉਹੀ ਮੈਂ ਦੱਸਣ ਲੱਗੀ ਸੀ ਸਾਡੀ ਨਾ ਹਲਦੀ ਦੀ ਥੀਮ ਰੱਖੀ ਦੀ ਅਸੀਂ। ਅਹ ਇਸ ਵਾਰੀ ਪਹਿਲੇ ਤਾਂ ਸਾਡੇ ਮੇਰੇ ਵਿਆਹ ਤੇ ਯੈਲੋ ਰੱਖੀ ਸੀ ਨਾ ਅਸੀਂ। ਇਸ ਵਾਰੀ ਅਸੀ ਰੱਖੀ ਸੀ, ਅਹ ਪਰਪਲ ਸ਼ੇਡ।
ਠੀਕ ਹੈ ਹਾਂ ਪਹਿਲੇ ਕਹਿ ਲਓ ਚੱਲਦੇ। ਪਹਿਲੇ ਨਾ ਯੈਲੋ ਚੱਲ ਰਹੇ ਸੀ। ਪਹਿਲੇ ਯੈਲੋ ਦਾ ਟਰੈਂਡ ਸੀ, ਹੁਣ ਚੇਂਜ ਕਰ ਦਿੱਤਾ, ਹੁਣ ਨਹੀਂ ਯੈਲੋ ਪਾਉਂਦਾ ਕੋਈ ਵੀ।
ਹੁਣ ਕੋਈ ਵੀ ਯੈਲੋ ਨੀ ਪਾਉਂਦਾ, ਹੁਣ ਤੇ ਡਿਫਰੈਂਟ- ਡਿਫਰੈਂਟ ਪਾਉਣ ਲੱਗ ਗਏ ਆ ਕਲਰ। ਫਿਰ ਅਸੀਂ ਨਾ ਐਤ ਐਤਕੀ ਲੈਵਂਡਰ ਕਲਰ ਰੱਖਿਆ ਸੀ ਪਰਪਲ ਵਾਲਾ। ਤੇ, ਫਿਰ ਅਸੀਂ ਸਾਰਿਆਂ ਨੇ ਲਵੰਡਰ। ਕਲਰ ਦੇ ਅ ਸੂਟ ਵਗੈਰਾ ਡਾਲੇ। ਕਿਸੇ ਨੇ ਸੂਟ ਅੱਛੇ ਮਤਲਬ ਜਿਵੇਂ ਡਰੈਸਿਸ ਸਟਾਈਲਿਸ਼ਸ ਸਵਾ ਕੇ ਸਵਾਏ ਅ ਪਾਏ ਦੇ ਸੀਗਾ। ਤੇ ਮੈਂ ਤੇ ਸੂਟ ਈ ਲਿੱਤਾ ਦਿਤ ਤਿਆ ਤੁਹਾਨੂੰ ਪਤਾ, ਮੇਰੀ ਮੈਰਿਜ਼ ਥੋੜਾ ਟਾਈਮ ਈ ਹੋਇਆ ਹੋਈ ਏ। ਤੇ ਮੇਰੇ ਕੋਲ ਅ ਲਵਂਡਰ ਸ਼ੇਡ ਦਾ ਪਿਆ ਦਾ ਸੀ। ਕੋਈ ਇੰਸੀਡੈਂਸਲੀ ਤੇ ਫੇਰ ਮੈਂ ਉਹੀ ਸੂਟ ਨੂੰ ਸੀ ਸਿਟਿਚ ਕਰਵਾ ਕੇ ਪਾ ਲਿਆ ਸੀਗਾ, ਕਲੀਆਂ ਵਾਲਾ ਪਲਾਜੋ ਸਵਾਇਆ ਸੀ ਨਾਲ। ਤੇ ਮੈਂ ਉਹੀਓ ਪਾ ਲਿੱ ਲਿਤਾ ਸੀਗਾ, ਤੇ ਅਹ ਹੁਣ ਏਹਵੇ ਟਰੈਂਡ ਹੋ ਗਿਆ ਪਹਿਲੇ ਹੁੰਦਾ ਸੀ ਨਾ ਕਿ ਯੈਲੋ ਥੀਮ ਰੱਖੀਏ। ਤੇ ਕੁੜੀ ਵੀ ਯੈਲੋ ਪਾਉਂਦੀ ਸੀ। ਹੁਨ ਅਸੀਂ ਈਆ ੳ ਕੁੜੀਆਂ ਮੁੰਡਾ ਜੋ ਵੀ ਏ। ਅੱਜ ਕੱਲ ਉਹਨਾਂ ਦਾ ਵੀ ਡਿਫਰੈਂਟ ਹੁੰਦਾ ਏ। ਉਹਦੇ ਤੋਂ ਵੀ ਅਲੱਗ ਹੁੰਦੈ ਹੁਨ
ਤਾ ਮਤਲਬ ਅ ਜੇੜੇ ਗੈਸਟ ਹੋ ਗਏ, ਉਹਨਾਂ ਦਾ ਜਿਵੇਂ- ਜਿਵੇਂ ਤੁਸੀਂ ਦੱਸ ਰੇ ਲਂਵੈਡਰ ਕਲਰ ਹੋ ਗਿਆ। ਤੇ ਜੇੜੀ ਬ੍ਰਾਈਡਲ ਹੋਏਗੀ, ਗਰੂਮ ਹੋਏਗਾ ਉਹਦਾ ਡਿਫਰੈਂਟ ਕਲਰ ਹੋਏਗਾ।
ਹਾਂ- ਹਾਂ ਉਹਦਾ ਅਸੀਂ ਅ ਹਾਂ। ਉਹਦਾ ਅਸੀਂ ਪਿੰਕ ਕਲਰ ਰੱਖੇਆ ਸੀਗਾ ਪਿੰਕ ਡਾਰਕ ਨਾ ਹਲਕਾ ਜਾ ਤੇ ਤੇ ੳ ਉਹ ਵੀ ਬੋਤ ਪਿਆਰਾ ਲੱਗਦਾ ਪਿਆ ਸੀ ਉਹਨੇ ਮੇਰੀ ਕਜ਼ਨ ਦੀ ਸੀ ਨਾ ਮੇਰੀ ਅ ਮਤਲਬ ਕੁੜੀ ਦੀ ਸੀਗਾ। ਮ ਬਰਾਾਈਡ ਸੀ ਤੇ ਉਹਨੇ ਪਾਏਆ ਦਾ ਸੀ ਲੈਂਗਾ ਪਾਇਆ ਦਾ ਸੀ ਬੋਹੁਤ ਅੱਛਾ ਲੱਗਦਾ ਪੇਆ ਸੀ ਪਿੰਕ ਕਲਰ ਦਾ ਨਾ। ਤੇ ਅੱਜ ਕੱਲ ਤੁਹਾਨੂੰ ਪਤਾ ਉਹ ਅ ਦੁਪੱਟਾ ਚਲੇਆ ਦਾ ਅ ਜੇੜਾ ਖਾਲੀ -ਖਾਲੀ ਜੋ ਹੁੰਦਾ ਔਰ ਉੱਤੇ ਉਹ ਲੱਗ ਗੇ ਹੁੰਦੇ ੲ ਅ ਮੀਰਰ -ਮੀਰਰ ਵਾਲਾ ਦੁਪੱਟਾ ਚਲੇਆ ਦਾ। ਹਾਂ - ਹਾਂ ਲੈਸਿਸ -ਲੈਸਿਸ। ਸਟਾਈਲ ਵਿੱਚ ਈ ਬਨੇਆ ਹੁੰਦਾ ਏ, ਔਰ ਮੀਰਕ ਮਿਰਰ ਲੱਗੇ ਹੁੰਦੇ ਏ, ਤੇ ਉਹਦੇ ਉੱਤੇ ਉਹਨੇ ਉਹ ਦੁਪੱਟ ਟਾ ਕੀਤਾ ਦਾ ਸੀਗਾ, ਬੋਤ ਅੱਛਾ ਲੱਗ ਰਿਹਾ ਸੀ ਗੋਲਡਨ ਕਲਰ ਦਾ ਦੁਪਟ ਟਾ ਸੀ, ਦੇ ਉੱਤੇ ਸਾਰੇ ਮਿਰਰ ਸੀ।
ਹਾਂ ਨਈ ਮੈਂ ਦੇਖਿਆ ਸੀ, ਤੁਹਾਡੀ ਬ੍ਰਈਡ ਵੀ ਬੜੀ ਸੁੰਦਰ ਸੀਗੀ, ਸਟੇਟਸ ਵਿੱਚ ਤਾਂ ਦੇਖੇਆ ਸੀਗਾ ਨਾ ਤੁਸੀਂ ਫੋਟੋਜ਼ ਵਗੈਰਾ ਪਾਂਦੇ ਸੀਗੇ।
ਹਾਂ, ਹਾਂ, ਹਾਂ ਮੈਂ ਥੋੜੀ ਸਟੋ ਸਟੋਰੀ ਤੇ ਲਾਈ ਸੀ, ਪਰ ਮੈਂ ਇੰਨੀ ਫੋਟੋਆਂ ਨੀ ਪਾਈਆਂ ਹਰੇਕ ਫੰਗਸ਼ਨ ਦੀ ਮੈਂ ਬੜੀ ਬ ਰੇਅਰ ਪਾਈਆਂ, ਅੱਧੀ ਤੋਂ ਜਾਦਾ ਤੇ ਰੈ ਈ ਗਈਆਂ ਸੀ ਫੋਤਵਾਂ। ਫੋਟਵਾ ਪੋਸਟ ਕਰਨੀਆਂ ਨਾ, ਤੁਹਾਨੂੰ ਪਤਾ ਹੈ ਫੇਰ ਵਿਆਹ ਤੇ ਬੰਦਾ ਬਿਜੀ ਹੋ ਜਾਂਦਾ ਫੰਕਸ਼ਨ ਵਿੱਚ, ਕਈ -ਕੋਈ ਹੁੰਦਾ ਕੋਈ -ਕੋਈ ਹੁੰਦਾ ਕਿ ਨਾਲੇ ਫੋਟੋ ਖਿੱਚੀ ਨਾਲੇ ਪਾ ਦਿੱਤੀ ਅਪਲੋਡ ਕਰ ਦਿੱਤੀ। ਪਰ ਸਾਡੇ -ਸਾਡੇ ਕੋਲੋਂ ਐਹ ਕੰਮ ਨੀ ਹੁੰਦਾ ਅਸੀਂ ਬਸ ਫੋਟੋਆਂ ਖਿੱਚ ਕੇ ਫੋਨ ਵਿੱਚ ਭਰੀ ਜਾਂਦੇ ਆਂ, ਭਰੀ ਜਾਂਦੇ ਆਂ। ਬਸ ਕਦੀ ਕਦਾਰ ਪਾ ਲੀ ਹੁੰਦੀ ਏ। ਪਾਈ ਸੀਗਾ ਪਰ ਮੈਂ ਬੋਤ ਘੱਟ ਪਾਈਆਂ ਸੀ। ਫੇਰ ਅਸੀਂ ਫੇਰ ਦੂਜਾ ਫੰਗਸ਼ਨ ਸੀਗਾ ਸਾਡਾ ਮੈਂਦੀ ਦਾ। ਮੈਂਦੀ ਤੇ -ਤੇ ਫੇਰ ਅਸੀ ਥੀਸ ਮੈਂਦੀ ਵਾਲੀ ਥੀਮ ਰੱਖੀ ਸੀ। ਮ ਮਤਲਬ ਅ ਗ੍ਰੀਨ ਕਲਰ ਰੱਖਿਆ ਸੀ ਹਾਂਜੀ। ਕਿਸੇ ਨੇ ਡਾਰਕ ਗ੍ਰੀਨ ਪਾਏਆ ਦਾ ਸੀ, ਕਿਸੇ ਨੇ ਲਾਈਟ। ਜਿਵੇਂ- ਜਿਵੇਂ ਸੁੱਕੀ ਮੈਂਦੀ ਦਾ ਰੰਗ ਹੁੰਦਾ ਨਾ, ਉਹ ਵਾਲਾ ਪਾਏਆਂ ਦਾ ਸੀਗਾ। ਹਾਂ ਤੇ ਉਹ ਵੀ ਬੋਤ ਅੱਛਾ ਹੋ ਗਿਆ ਸੀ ਫੰਗਸ਼ਨ ਸਾਡਾ ਸਭ ਦਾ। ਤੇ ਫੇਰ ਤੀਜਾ ਸਾਡਾ ਫੰਗਸ਼ਨ ਸੀਗਾ ਜਾਗੋ ਨਾਈਟ ਦਾ। ਤੇ ਜਾਗੋ ਨਾਇਟ ਤੇ ਤੁਹਾਨੂੰ ਪਤਾ ਈ ਏ ਅੱਜ -ਕੱਲ ਪੰਜਾਬੀ ਲੁੱਕ ਚੱਲਦੀ ਪਈ ਏ ਪੂਰੀ ਪ੍ਰੋਪਰ। ਤੇ -ਤੇ ਹਾਂ। ਹਾਂਜੀ ਤੇ ਪਰਾਂਦੀਆਂ ਲਾਈਆਂ ਤੇ ਟਿੱਕਾ ਵਗੈਰਾ ਹੋ ਗਿਆ ਟਿੱਕਾ ਸੈੱਟ ਵੱਡੇ ਵੱਡੇ ਟਿੱਕੇ ਲਾਏ ਸੀ ਸਭ ਨੇ ਤੇ ਅੱਜ ਕੱਲ੍ਹ ਨਾ ਪਿਨਸ ਚਲੀਆਂ ਦੀਆਂ ਗੋਲਡਨ ਕਲਰ ਦੀਆਂ ਹੇਅਰ ਪਿਨਸ ਹਾਂ ਓਸੀ ਉਹ ਅਸੀਂ ਦੋਨੋ ਸਾਈਡ ਤੇ ਲਗਾਈਆ ਦੇਸੀ ਅੱਗੇ ਉ ਸਭ ਦੀ ਥੀਮ ਉਹੀ ਰੱਖ ਖੀ ਸੀਗਾ ਔਰ ਪੰਜਾਬੀ ਲੁੱਕ ਸੀ ਉ ਵੀ ਮੈਂ ਕੈਂਨੀ ਆ ਬੋਤ ਮਜ਼ਾ ਆਇਆ ਜਾਗੋ ਤੇ, ਜਾਗੋ ਤੇ ਤੁਆਨੂੰ ਪਤਾ ਈ ਐ, ਫੇਰ, ਪੂਰਾ ਨੱਚਣਾ ਟੱਪਣਾ ਵੀ ਹੁੰਦਾ।
ਪੰਜਾਬੀਆਂ ਦਾ ਤੇ ਮਜ਼ਾ ਆਂਦਾ ਪੰਜਾਬੀ ਹੋਣ ਤੇ ਨਾਲ ਢੋਲ ਹੋਵੇ
ਹਾਂ, ਬਸ ਫੇਰ ਤੇ ਹਾਂ, ਬੱਸ ਫੇਰ ਤੇ ਪੈਰ ਈ ਨੀ ਰੁਕਦੇ, ਹਾਂ ਬਸ ਫੁੱਲ ਈਂਜੋਏ ਕੀ ਤਾਂ ਫੇਰ ਓਸ ਤੋਂ ਬਾਦ ਸਾਡਾ ਨੈਕਸਟ ਫੰਕਸ਼ਨ ਸੀਗਾ। ਅ ਡੀ ਜੇ ਨਾਈਟ ਦਾ ਡੀ ਜੇ ਨਾਈਟ ਤੇ ਤੇ ਦੇਖੋ ਸਬ ਨੇ ਅ ਮੋਸਟਲੀ ਵੈਸਟਰਨ ਪਾਇਆ ਦਾ ਸੀਗਾ ਵੈਸਟਰਨ ਸਲੀਮ ਫਿਟ ਹੋ ਗੇਆ ਕਿਸੇ ਨੇ ਵਨ ਪੀਮ ਸਿਮ ਫਿਟ ਏਚ ਪਾਏਆ ਦਾ ਕਿਸੇ ਨੇ ਮਤਲਬ ਖੁੱਲੇ ਵਾਲਾ ਪਾਯਾ ਦਾ ਮਤਬ ਅ ਛਾ ਸੀ ਓ ਵੀ ਅਰੇਂਜਮੈਂਟ ਅੱਛਾ ਹੋ ਗੇਆ ਸਾਰਾ ਓ ਵੀ ਬਹੁਤ ਅੱਛਾ ਈਂਜੌਏ ਕੀਤਾ ਸੀ, ਰਾ ਤੀ ਦੇਰ ਤੱਕ ਨੱਚਦੇ ਰਏ ਟੋਲ ਵੀ ਆਏ ਓਧਰ ਨਾ ਜਿਥੇ ਫੰਕਸ਼ਨ ਸੀਗਾ ਓਨਾ ਦੇ ਜੇੜੇ ਸ਼ੈਰ ਏ ਨਾ ਓਦਰ ਬੋਤ ਜਲਦੀ ਮਤਲਬ ਬੰਦ ਹੋ ਜਾਂਦੇ ਆ, ਡੀਜੇ।
ਅੱਛ, ਅੱਛਾ-ਅੱਛਾ ਠੀਕ ਆ।
ਤੋਂ ਬਾਦ ਨੀ ਚਲਾਣ ਦੇਂਦੇ, ਵੈਸੇ ਤਾਂ ਦਸ ਵਜੇ ਦਾ ਹੈਗਾ ਓਦਰ ਤੇ ਲੇਕੀਨ ਨਾ ਅ ਅਸੀਂ ਫੇਰ ਵੀ ਥੋੜ੍ਹੀ ਬੋਤੀ ਮਤਲਬ ਓ ਲੈ ਕੇ ਨਾ ਪਰਮੀਸ਼ਨ ਲੈ ਕੇ ਕੀਸੇ ਤੋਂ ਤੇ, ਗੇਆਰਾਂ ਵਜੇ ਤੱਕ ਚਲਵਾਏ ਫੇਰ ਓਸ ਤੋਂ ਬਾਦ ਡੋਲ ਟੋਲ ਤੇ ਨੱਚੇ ਸੀ ਅਸੀਂ ਬੜਾ ਬਸ ਫੇਰ ਮੈਰਿਜ ਦੇ ਤੇ ਤੁਆਨੂੰ ਪਤਾਈ ਮੈਰਿਜ ਦੀ ਫੋਟੋ ਤੇ ਮੈਂ ਪਾਈ ਸੀ ਮੈਰਿਜ ਦੇ ਤੇ ਬਸ ਮੈਰਿਜ ਤੇ ਅਸੀਂ ਕੋਈ ਥੀਮ ਸਪੈਸ਼ਲ ਰੱਖੀ ਨੀ ਸੀਗਾ ਜੀਂਦੀ ਜੋ ਮਰਜ਼ੀ ਓ ਪਾਓ, ਤੇ ਕੋਈ ਕਲਰ ਵੀ ਡੀਸਾਈਡ ਨੀ ਕੀਤਾ ਸੀਗਾ ਵੈਸੇ ਤੇ ਮੈਰਿਜ ਤੇ ਵੀ ਕਰਦੇ ਆ ਕਰਨ ਵਾਲੇ, ਪਰ ਹਾਂ ਪਰ ਅਸੀਂ ਨਾ ਕਲਰ ਡੀਸਾਈਡ ਨਈ ਕੀਤਾ ਓਸ ਟਾਈਮ ਤੇ ਤੇ ਸਭ ਨੇ ਅਪਣਾ-ਅਪਣਾ ਅਲੱਗ ਪਾਯਾ ਸੀ ਮੈਂ ਤੇ ਸਾੜੀ ਪਾਈ ਸੀਗਾ ਮੇਰੇ ਦਾਜ ਵੇਚ ਆਈ ਹੈਗੀ ਸੀਗਾ ਤੇ ਮੈਂ, ਹਾਂ
ਬੜੇ ਸੋਣੇ ਲੱਗ ਰੇ ਸੀ ਪ੍ਰੀਟੀ ਲੱਗ ਰੇ ਸੀਗੇ ਤੁਸੀਂ ਬਰਾਈਡ ਵੀ ਸੋਣੀ ਲੱਗ ਰਈ ਸੀ।
ਅ ਹਾਂ ਵੰਸ਼ ਟੇ ਕੀਉ ਓਦੇ ਲਈ ਤੇ ਬਸ ਬਰਾਈਡ ਤੇ ਬੋਤ ਅੱਛੀ ਲੱਗਰੀ ਤੀ ਬੋਤ ਸੁੰਦਰ ਮਤਲਬ ਮੇ ਕਪ ਬੋਤ ਅੱਛਾ ਹੋਇਆ ਓਦਾ ਨਾ, ਤੇ ਹੋਰ ਫੇਰ ਓਸ ਤੋਂ ਬਾਦ ਲਾਵਾਂ ਫੇਰ ਸੀਗਾ ਲਾਵਾਂ ਫੇਰੇ ਅਗਲੇ ਦੇਨ ਸਵੇਰੇ ਮੋਰਨਿੰਗ ਐਚ ਸੀਗੇ।
ਮੇਰੇ ਨਾ ਚੇਂਜ ਕੀਤਾ ਹੋਏਗਾ ਉਨਾਂ ਨੇ
ਹਾਂਜੀ-ਹਾਂਜੀ ਬ ਸਾਡਾ ਨਾ ਪਤਾ ਕੀ ਸੀ ਅਗਰ ਸਾਡਾ ਦੇਨ ਦਾ ਵੇਆ ਹੁੰਦਾ ਨਾ ਤੇ ਦੇਨ ਚ ਤੇ ਦੇਖੋ ਸੂਟ ਅ ਵੇਅਰ ਕਰਕੇ ਫੇਰ ਲੇੰਗਾ ਪਾ ਲੈਂਦਾ ਅਪਣੀ ਮਰਜ਼ੀ ਹੁੰਦੀਆਂ ਹੁਣ ਨਾ ਲੇਂਗਾ ਥੋੜ੍ਹਾ ਰਿਸਟ੍ਰਿਕਟ ਤੇੜ ਕਰ ਦਿੱਤਾ ਲਾਵਾਂ ਫੇਰੇ ਦੇ ਟਾਈਮ ਤੇ, ਹਾਂ
ਹੂੰ-ਹੂੰ।
ਤੇ ਐਸ ਕਰਕੇ ਨਾ ਓ ਫੇਰ ਕੁੜੀ ਅ ਸਾਡਾ ਤੇ ਅ ਰਾਤ ਦਾ ਸੀ ਵੇਆ ਤੇ ਰਾਤੀ ਓਨੇ ਲੈਂਗਾ ਪਾਏਆ ਸੀ ਸਵੇਰੇ ਸੂਟ ਪਾਏ ਸੀ, ਸੂਟ ਦਾ ਕਲਰ ਵੀ
ਮੇਰੇ ਵੀ ਲਾਵਾਂ ਫੇਰੇ ਹੋਏ ਸੀਗੇ, ਤੇ ਸਾਨੂੰ ਓਨਾਂ ਨੇ ਏਸਚ ਕੁਛ ਕੇਆ ਨੀ ਸੀਗਾ ਓਨਾਂ ਨੇ ਕੇਆ ਸੀ ਕੀ ਕੋਈ ਗੱਲ ਨੀ ਬਟ ਮੇਰੇ ਦੁਪੇਰ ਦੇ ਈ ਹੋਏ ਸੀ ਫੇਰੇ ਓਨਾਂ ਨੇ ਕੇਆ ਸੀ ਬ ਅ ਮਤਲਬ ਏਦਾਂ ਓਸ ਟਾਈਮ ਨਈ ਹੋਏਗੀ ਰਿਸਟ੍ਰਿਕਸ਼ਨ ਹੁਨ ਕਰ ਦਿੱਤੀ
ਉਸ ਟਾਈਮ ਨੀ ਹੈਗੀ ਸੀ ਹੁਨ ਪਿਛਲੇ ਛੇ ਮੀਨੇਆ ਤੋਂ ਹੋਈ ਏ ਜ਼ਾਦਾ ਛੇ ਕੀ ਨਈ ਛੇ ਵੀ ਨੀ ਸਾਲ ਈ ਲਗਾਲੋ, ਕਿਉਂਕੀ ਮੇ ਰੀ ਮੈਰੀਜ ਨੂੰ ਵੀ ਹੋਣ ਵਾਲੇ ਆ ਕਾਫੀ ਟਾਈਮ, ਤੇ ਹਾਂ ਤਾਂ ਮੇਰੀ ਮੈਰਿਜ ਤੇ ਹੈਗਾ ਸੀਗਾ ਤੇ ਤਾਂ ਉਸ ਬਾਰੇ ਵੀ ਮੈਂ ਸੂਟ ਈ ਬੀਅਰ ਕੀਤਾ। ਸੀ ਕਿਉਂਕਿ ਮੇਰਾ ਵੀ ਮੋਰਨਿੰੰਗ ਦਾ ਸੀ ਨਾ ਵਿਆਹ ਤੇ ਹਾਂ ਤੇ ਫੇਰ ਏਦਾਂ ਤੇ ਚਲੋ ਰਾਤ ਦਾ ਈ ਹੈਗਾ ਸੀ ਤੇ ਅਗਲੇ ਦਿਨ ਉਹਨੇ ਫੇਰ ਸੂਟ ਵੀਅਰ ਕੀਤਾ ਸੀਗਾ ਫਿਰ ਬਸ ਅਸੀਂ ਵੀ ਸੂਟ ਈ ਪਾਏ ਸੀ। ਹੂੰ, ਤੇ ਬਸ ਫੇਰ ਉਸ ਤੋਂ ਬਾਅਦ ਡੋਲੀ ਸੀਗਾ ਬਸ ਇੰਜੋਏਮੈਂਟ ਬਹੁਤ ਕਾਫੀ ਅੱਛਾ ਹੋ ਗਿਆ ਸੀ। ਤੁਹਾਨੂੰ ਪਤਾ ਈ ਐ ਕੁਝ ਕਜ਼ਨ ਕਜ਼ਨ ਸਾਰੇ ਮਿਲਣ ਤੇ ਕਿੰਨਾ
ਬੜਾ ਮਜ਼ਾ ਆਂਦਾ ਹੈਗਾ ਨਾਲੇ ਇਹ ਹੀ ਬਹਾਨੇ ਹੁੰਦੇ ਨੇ ਵੈਡਿੰਗ ਸੀਜਨ ਤੇ ਮਿਲਣ ਆਫਟਰ ਮੈਰਿਜ ਵਿਆਹ ਵਿਊ ਤੇ ਜਾਂ ਫਿਰ ਕਿਸੇ ਓ ਓ ਤੇ ਮੈਮ ਉਦੇ ਤੇ ਹੀ ਮਿਲ ਸਕਦੇ ਓ ਤੁਸੀਂ ਮੂਵਮੈਂਟ ਵਗੈਰਾ ਹੋਏ ਕੋਈ ਸੈਲੀਬ੍ਰੇਸ਼ਨ ਹੋਏ ਤਾਂ ਹਾਂਜੀ ਹਾਂਜੀ।
ਚਲੋ ਫੇਰ
ਬਸ ਹਾਂ ਕੋਈ ਨੀ ਤੁਸੀਂ ਮਿਲਣਾ ਕਦੀ।
ਹਾਂ, ਤੁਸੀਂ ਵੀ ਮਿਲਣਾ ਹਾਂ ਹਾਂਜੀ ਹਾਂਜੀ ਕੋਈ ਨੀ ਤੁਸੀਂ ਵੀ ਕਰਦੇ ਰਿਆ ਕਰੋ।
ਹਾਂ ਹਾਂ, ਬਿਲਕੁਲ ਬਿਲਕੁਲ ਬਿਲਕੁਲ ਹਾਂ ਠੀਕ ਓਕੇ ਜੀ ਓਕੇ। ਬਾਏ ਬਾਏ।